ਤੋ,
ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ, ਕੀ ਹਾਲ- ਚਾਲ।
ਵਧੀਆ। ਹੋਰ ਤੁਸੀਂ ਦੱਸੋ ਬਸ ਬੈ ਉੱਠੇ ਸੀ। ਫਰੀ ਸੀ ਮੈ ਕਿਹਾ ਚਲੀਏ। ਕਾੱਲ ਕਰੀਏ।
ਅੱਛਾ-ਅੱਛਾ ਹੋਰ ਤੁਂ ਕੀ ਬਣਾਣਾ
ਬਸ, ਅੱਜ ਅਸੀਂ ਛੋਲੇ ਭਟੂਰੇ ਬਣਾਏ ਸੀ। ਹਾਂਜੀ, ਬੱਚੇ ਆਏ ਦੇ ਆ ਨਾ ਫਿਰ ਉਹ ਤਲਿਆ ਭੁਨਿਆ ਦਾ ਖਾਣ ਮੰਗਦੇ ਨੇ ਫੇਿਰ ਉਹਨਾ ਨੂੰ ਦੇਣਾ ਪੈਂਦਾ।
ਹਾਂਜੀ, ਬਸ ਇਹੀ ਹੁੰਦਾ ਛੁੱਟੀਆਂ ਚ ਤੇ।
ਹੂੰ, ਹੋਰ ਤੁਸੀਂ ਸੁਣਾਓ।
ਕੀ ਸੁਣਾਈ ਏ ਜੀ।
ਬਸ ਸੁਣਾਓ ਤੁਸੀਂ ਬਸ ਕੀ ਬਣਾ ਲਿਆ ਕੀ ਖਾ ਲਿਆ?
ਆਸ ਮੈਂ ਅੱਜ ਬਣਾਉਣੀ ਆ ਦਾਲ ਮਖਣ ਕੜੀ ਬਣਾਵਾਂਗੇ ਅੱਜ ਦੁਪਹਿਰੇ ਤਾਂ ਆਪਾਂ ਨਮਕੀਨ ਚਾਵਲ ਜੇ ਬਣਾਏ ਸੀਗੇ। ਤੇ ਹੁਣ ਮੈਂ ਬਣਾਵਾਂਗੀ ਦਾਲ ਮੱਖਣੀ।
ਅੱਛਾ- ਅੱਛਾ। ਕੋਈ ਨਹੀਂ, ਹੋਰ। ਬਸ-ਬਸ ਅਸੀਂ ਵੀ ਆਪਣੇ ਬੁਟੀਕ ਚ ਬੈਠੇ ਸੀ ਅਸੀਂ ਮੈਂ ਆ ਚਲੀਏ ਕੰਮ ਕਰੀਏ, ਗੱਲ ਕਰੀਏ ਥੋੜ੍ਹੀ ਜਿਹੀ। ਹਾਂਜੀ-ਹਾਂਜੀ, ਕੱਪੜੇ ਦਾ ਫੁਟੀਕ ਹੈ ਨਾ ਸਾਡਾ ਆਪਣਾ, ਹਾਂਜੀ।
ਹ
ਕੱਪੜੇ ਸੇਲ ਵਗੈਰਾ ਵੀ ਕਰਦੇ ਕਰ ਲੈਂਦੇ ਹਾਂ ਔਰ ਸਿਲਾਈ ਵੀ।
ਅੱਛਾ- ਅੱਛਾ। ਅੱਜ-ਕੱਲ੍ਹ ਤਾਂ ਵੈਸੇ ਵੀ ਨਵੇਂ-ਨਵੇਂ ਡਿਜ਼ਾਇਨ ਚੱਲ ਗਏ। ਮੈਂ ਤੇ ਮਤਲਬ, ਪਤਾ ਹੀ ਨਹੀਂ ਚੱਲਦਾ ਕਿਹੜਾ ਸੂਟ ਪਾਈਏ, ਕਿਹੜਾ ਨਾ ਪਾਈਏ।
ਹਾਂ, ਇਹ ਵੀ ਠੀਕ ਹੈ ਬਈ ਸਮਝ ਨਹੀਂ ਆਉਂਦੀ। ਪਰ ਅੱਜ ਕੱਲ੍ਹ ਜ਼ਿਆਦਾਤਰ ਪੈਂਟ, ਪਲਾਜੋ ਔਰ ਸਿੰਪਲ ਕਮੀਜ਼, ਸਟੇਟ ਕਮੀਜ਼ ਜ਼ਿਆਦਾ ਨੇ ਕਰੇਜ ਵਿਚ ਨੇ ਔ, ਕਿਉਂਕਿ ਉਹ ਦਾ ਰਿਵਾਜ਼ ਮਤਲਬ ਫੈਸ਼ਨ ਪੁਰਾਣਾ ਨੀ ਹੁੰਦਾ।
ਹਾਂਜੀ। ਮੈਂ ਉਹੀ ਹਲੇ ਮੈਂ ਪਹਿਲੇ ਸੋਚ ਰਹੀ ਸੀ। ਕੀ ਉਹ ਫੜਸੀ ਸਲਵਾਰ ਨੀ ਬਣੀ ਚੱਲ ਰਹੀ ਸੀ ਬੜੀ। ਉਹ ਬਣਵਾਵਾਂ, ਜਦ ਮੈਂ ਕੱਪੜਾ ਲੈ ਕੇ ਆਈ ਉਸ ਤੋਂ ਬਾਅਦ ਮੈਂ ਦੇਖਿਆ ਵੀ ਯਾਰ ਹੁਣ ਤਾਂ ਟਰੈਂਡ ਹੀ ਖ਼ਤਮ ਹੋ ਗਿਆ ਮੈਂ ਕਿਹਾ ਲੋ। ਫੇਰ ਮੈਂ ਹੁਣ ਸੋਚ ਰਹੀ ਹਾਂ ਕਿ ਮੈਂ ਦੂਜਾ ਕਿਹੜਾ ਸੂਟ ਸਵਾਵਾਂ ਹੁਨ ਉਹਦਾ।
ਸਿੰਪਲ ਹੋਏ, ਸਕੇਲ ਕਮੀਜ਼ ਸਿਲਵਾਓ ਤੇ ਪੈਂਟ ਪਲਾਜੋ ਸ ਸਿਲਵਾਓ ਕਿਉਂਕਿ ਕੈਸੀ ਚੀਜ਼ ਸਕੇਲ
ਹਾਂਜੀ, ਇਹੀ ਹੈ ਬਸ ਹਾਂਜੀ ਹਾਂਜੀ
ਕਮੀਜ਼ ਲੰਬਾ। ਪਰ ਓਵਰ ਡੇਜ ਪੈਂਟ। ਬਹੁਤ ਹੀ ਮਤਲਬ ਐਵੇ ਕਿ ਉਸ ਚੀਜ਼ ਹੈ ਨਾ ਕਿ ਨਾ ਤੇ ਪਲਾਜ਼ੋ ਦੀ ਜਗ੍ਹਾ ਤੇ ਤੁਹਾਨੂੰ ਪਲਾਜ਼ੋ ਵੇਖ ਕੇ ਮਨ ਵਿਚਲਿਤ ਹੋਏਗਾ ਨਾ ਕੁਛ ਚੀਜ਼ ਦੇਖ ਕੇ, ਉਹ ਟ੍ਰੈਂਡ ਇਹ ਕਿ ਤੁਸੀਂ ਪੈਂਟ ਵੀ ਕਿਸੇ ਹੋਰ ਉਹਦੇ ਨਾਲ ਵੀ ਯੂਜ ਕਰ ਸਕਦੇ ਹੋ।
ਹਾਂਜੀ ਇਹਦਾ ਨਾ ਵੀ ਜਿਵੇਂ ਨਵੇਂ ਨਵੇਂ ਟਰੈਂਡ ਆਏ ਨੇ ਉਸ ਹਿਸਾਬ ਨਾਲ ਪਾਈਏ ਕੱਪੜੇ ਵੀ। ਵੀਹ ਤੇ ਕਦੀ ਕਧਾਰ ਹੋ ਜਾਂਦਾ। ਤੇ ਕੁੱਝ ਸੂਟ ਫਿਰ ਐਵੇਂ ਓਵਰਆਲ ਵੀ ਰੱਖਣੇ ਪੈਂਦੇ ਨੇ ਜੋ ਬਾਅਦ ਚੋਂ ਵੀ ਪੈ ਜਾਣ।
ਹਾਂ, ਹਾਂਜੀ। ਹੈਲੋ, ਆਵਾਜ਼ ਨੀ ਕਲੀਅਰ ਆ ਰਹੀ ਤੁਹਾਡ, ਆਵਾਜ਼ ਨੀ ਕਲੀਅਰ ਆ ਰਹੀ ਤੁਹਾਡੀ। ਠੀਕ।
ਹੁਣ ਆ ਰਹੀ ਏ।
ਹਾਂਜੀ, ਹੁਣ ਆ ਰਹੀ ਏ।
ਅੱਛਾ, ਮੈਂ ਉਹੀ ਪੁੱਛੀ ਰਹੀ ਸੀ। ਮੈਂ ਦੇਖਾਂ ਕਿ ਤੁਹਾਡੇ ਤੋਂ ਹੀ ਕਿ ਕਿਵੇਂ ਕੋਈ ਅੱਛਾ ਜਹਾ ਡਿਜਾਇਨ ਹੋਵੇਗਾ ਤੇ ਤੁਸੀਂ ਬਣਾ ਦੇਣਾ ਫਿਰ ਮੇਰਾ।
ਹਾਂਜੀ ਹਾਂਜੀ, ਬਣਾ ਦਾਂਗੀ। ਕੋਈ ਦਿੱਕਤ ਨਹੀਂ, ਹਾਂਜੀ ਪਰ ਇਸ ਕੇਲ ਕਮੀਜ਼ ਜ਼ਿਆਦਾ ਅੱਛੇ ਲੱਗਦੇ ਨੇ ਕਿਉਂਕਿ ਉਹ ਚੌੜੇ ਨੀ ਹੁੰਦੇ ਨਾ ਥੱਲੇਓ ਬਿਲਕੁਲ ਦਾ ਮਤਲਬ ਕਿ ਜਿੰਨੇ ਉੱਪਰ ਉਨੇ ਹੀ ਥੱਲੇ ਹੁੰਦੇ ਨੇ।
ਹਾਂਜੀ ਹਾਂਜੀ।
ਤੇ ਨਾਯਰ ਕਟਿੰਗ ਵੀ ਫੇਲ ਹੋ ਗਈ। ਸਭ ਮਤਲਬ ਰਿਵਾਜ਼ ਪੁਰਾਣੇ ਹੋ ਗਏ ਨੇ।
ਹਾਂਜੀ, ਬਸ ਇਹੀ ਹੁੰਦਾ ਕਿ ਸਾਰੇ ਰਿਵਾਜ ਨਾ ਅੱਜ ਕੱਲ ਪੁਰਾਣੇ ਹੋ ਰਹੇ ਸੋਚ ਹੀ ਰਹੀ ਸੀ ਬੀ ਜਿਵੇਂ ਨਵੇਂ ਸੂਟ ਆਪਾਂ ਬਣਵਾ ਲੈ ਨੇ ਆ। ਫਿਰ ਪੁਰਾਣੇ ਆਲਿਆਂ ਨੂੰ ਦੇਖ ਦੇਖ ਕਿ ਹਾਂ ਹੁਣ ਇਦਾ ਰਿਵਾਜ਼ ਨਹੀਂ ਫਿਰ ਸੁਟਣੇ ਪੈਂਦੇ ਨੇ।
ਹੂੰ ਹੂੰ। ਨਹੀਂ ਤੁਸੀ ਸੂਟ ਜਿਸ ਤਰਾਂ ਦਾ। ਚਾਹੋ ਸਲਵਾ।
ਜੀ ਮੈਂ ਓਹੀ ਸੋਚ ਰਹੀ ਸੀ ਮੈਂ ਆਵਾਂਗੀ ਫੇਰ ਆਵਾਂਗੇ ਤੁਹਾਡੇ ਤੋਂ।
ਹਾਂ, ਹਾਂ ਕੋਈ ਗੱਲ ਨੀ, ਜ਼ਰੂਰ ਸੇਵਾ ਦਾ ਮੌਕਾ ਦਿਓ ਸਾਨੂੰ। ਬਸ ਜੀ। ਨਈ ਬਸ ਦੇਖੋ ਹਜੇ ਬਨਾਇਆ ਤੇ ਨਈ ਬਸ ਬੱਚੇ ਆਏ ਦੇ ਨੇ ਥੋੜਾ ਦੇਖ ਰਹੇ ਆ ਹੁਨ, ਕੁਮਾ ਕੇ ਲਿਆਈਏ ਇਹਨਾਂ ਨੂੰ ਕਿਧਰੇ ਹੁਨ ਕਿਧਰੇ ਜਾਏ ਤੇ ਪਹਿਲੇ ਉਥੇ ਗਰਮੀ ਦਾ ਕੀ ਗਰਮੀ ਘਰੋਂ ਨਿਕਲਨਾ ਇ ਥੋੜਾ ਮੁਸ਼ਕਿਲ ਲੱਗਦਾ ਏ।
ਹਾਂਜੀ ਏਹ
ਫੇਰ ਬੱਚੇ ਕਹਿੰਦੇ ਨੇ ਏਸੀ ਚਲਾਓ ਤੇ ਸਾਨੂੰ ਅੰਦਰ
ਬਿਲਕੁਲ, ਅਸੀ ਤਾ ਖੁਦ ਹੀ ਕੋਈ ਬਾਰ ਨਈ ਨਿਕਲ ਕੇ ਰਾਜੀ ਸਾਡੇ
ਮੌਸਮ ਕੀ ਕਰੇ ਛੋਟੇ-ਛੋਟੇ, ਟਾਈਮ ਬਸ ਛੁਟੀਆਂ ਪੂਰੇ ਸਾਲ ਗਰਮੀਆ ਚ ਨੇ ਨਾਂ
ਏਹ ਤੇ ਦਿਵਾਲੀ ਕੋਲ ਛੁੱਟੀਆਂ ਪੈਨੀਆਂ ਚਾਹੀਦੀਆਂ ਬੱਚਿਆਂ ਦੀਆਂ ਮੇਲੇ ਦੀਆਂ ਬੱਚੇ ਘੁੰਮ ਫੇਰ ਲੈਨ, ਮੌਸਮ ਅੱਛਾ ਹੁੰਦਾ ਨਾ ਮੌਸਮ ਵੀ ਅੱਛਾ ਏ।
ਜੀ।
ਬਿਲਕੁਲ
ਬੱਚਿਆਂ ਕਿਧਰੇ ਠੰਡੇ ਏਰੀਆ ਚ ਲੈ ਕੇ ਜਾਵਾਂਗੇ।
ਓਹੀ ਅਸੀ ਤਾ ਖੁਦ ਸੋਚ ਰੇ ਸੀਗੇ ਕਿੱਧਰ ਜਾਈਏ ਪਰ ਏਨੀ ਗਰਮੀ ਗਰਮੀ ਹੁੰਦੀ ਨਿਕਲਨ ਦਾ ਮਨ ਹੀ ਨਹੀਂ ਕਰਦਾ ਫੇਰ ਕਿਧਰੇ ਜਾਈਏ ਵੀ ਸਹੀ
ਹਾਂਜੀ-ਹਾਂਜੀ ਉਹ ਤੇ ਫੇਰ ਹੈ ਹੀ ਏ ਤੇ ਗੱਲ ਠੀਕ ਬਿਲਕੁਲ ਠੀਕ ਹੈ। ਕਿ ਬੱਚਿਆਂ ਨੂੰ ਕਿਧਰੇ ਲਿਜਾ ਵੀ ਨਈ ਸਕਦੇ ਨਾ, ਛੋਟੇ ਛੋਟੇ ਕਿੱਥੇ ਲਜਾਈ ਏ
ਕੋਈ ਸਾਡੇ ਤੇ, ਹੁਣ ਉਹੀ ਸਾਡੇ ਘਰ ਵੀ, ਜਿਵੇਂ ਛੋਟੇ- ਛੋਟੇ ਹੈਗੇ ਨੇ, ਨਾ ਦੋ, ਤਿੰਨ ਕਿੰਨਾ ਸੰਡੇ ਡੇਵ ਆ ੳਦਰੋ, ਫਿਰ ਭੂਆ ਦੇ ਬੱਚ ਵੀ ਆ। ਜਾਂਦੇ ਨੇ ਤੇ, ਫਿਰ ਉਹਨਾਂ ਨੂੰ ਸਭ ਨੂੰ ਕਿੱਥੇ ਲੈਕੇ ਜਾਣ ਮੈਂ, ਹੁਣ ਉਹ ਕਹਿ ਰਹੇ ਨੇ, ਅੱਬਾ ਵਾਟਰ ਪਾਰਕ ਜਾਣਾ। ਐਨੀ ਗਰਮੀ ਚ ਵਾਟਰ ਪਾਰਕ ਹੀ ਜਾਈਏ। ਹਮ
ਹੋਰ ਦੱਸੋ?
ਬਸ ਕੁਛ ਨਹੀਂ, ਅਸੀਂ ਤਾਂ ਸੋਚ ਵੀ ਰਹੇ ਸੀ, ਮੈਂ ਉਨੇ ਚ ਅੱਜ ਮੈਂ ਸੋਚ ਹੀ ਰਹੀਂ ਸੀ, ਮੈਂ ਤੁਹਾਨੂੰ ਫੋਨ ਕਰਾਂ। ਉਨੇ ਚ, ਹੀ ਤੁਹਾਡਾ ਫੋਨ ਆ ਗਿਆ। ਤਨੂੰ
ਅੱਛਾ, ਅੱਛਾ, ਅੱਛਾ ਹੈ ਨਾ, ਕਿ ਇੱਕ ਦੂਸਰੇ ਨੂੰ ਯਾਦ ਕਰੀਏ ਅਰ, ਫੋਨ ਵੀ ਆ ਜਾਣ
ਹਾਂ, ਮੈਂ ਬੋਲਣ ਵਾਲੀ ਸੀਗੀ, ਕਿ ਮੈਂ ਕਿਹਾ ਮੈਂ ਤੁਹਾਨੂੰ ਯਾਦ ਹੀ ਕਰ ਰਹੀ ਸੀ, ਗੀ, ਮੈਂ ਤੁਹਾਨੂੰ ਫੋਨ ਕਰਾਂ।
ਅੱਛਾ- ਅੱਛਾ, ਕੋਈ ਨੀ ਚਲੋ, ਵਧੀਆ ਅੱਛਾ ਕੀਤਾ ਨਾ, ਫੋਨ ਕਰ ਲਿਆ ਤੁਸੀਂ
ਹਾਂਜੀ।
ਹਾਂਜੀ, ਹਜੀ, ਚਲੋ।
ਮੈਂ ਅੱਜ ਵੈਸੇ ਕਿ, ਕੁਛ ਅੱਛਾ ਜਾ ਬਣਾਵਾਂ, ਮੈਂ ਕਿਹਾ ਸਾਡੇ ਤੋਂ ਪੁਸ਼ ਕੇ ਆਵਾਂ, ਤੁਸੀਂ ਕਾਫੀ ਅੱਛੀ ਚੀਜ਼ਾਂ ਬਣਾਉਦੇ ਹੋ ਨਾ। ਤੇ, ਕਿਹੜੀ ਅੱਛੀ ਚੀਜ਼ ਬਣਾ ਸਕਦੇ ਆ, ਮੈਂ ਕੁੱਛ ਅੱਛਾ ਤਾਂ, ਦੱਸੋ ਸੁਜੈਸਟ ਕਰੋ।
ਸ਼ਾਮ ਵਾਸਤੇ ਬਣਾਉਣਾ ਆ।
ਹਾਂ, ਨੀ ਰਾਤੀ ਜਿਵੇਂ ਰੋਟੀ ਵਸਤੇ ਨਾ
ਕੋਈ ਨੀ ਅੱਛਾ ਜਿਹਾ ਕੁਛ ਬਣਾ ਲੋ, ਤੁਸੀਂ ਦੱਸੋ ਕੀ ਬਨਾਲੋ, ਮੈਂ ਉਹਨੂੰ ਦੱਸ ਸਕਦੀ ਆ ਵੀ ਤੁਸੀਂ ਕਿਸ ਤਰ੍ਹਾਂ ਬਨਾਨਾ। ਜਾਂ ਫਿਰ ਦਾਲ ਬਾਟੀਆਂ ਜਿਸ ਤਰ੍ਹਾਂ ਹੋ ਜਾਂਦੀਆਂ ਨੇ, ਉਹ ਬਣਾ ਲੋ।
ਹਾਂ, ਦ ਦਾਲ ਬਾਟੀ ਕਿਵੇਂ ਬਣਾਉਂਦੇ ਹੋ ਤੁਸੀਂ?
ਦਾਲ ਬਾਟੀ ਨਾਲ ਦੋ ਕਟੋਰੀ ਆਟਾ ਲਿਆ ਮੇਜਰਮੈਂਟ ਦੱਸ ਰਹੀ ਦੋ, ਕਟੋਰੀ ਆ ਟਾ ਲਿਆ, ਉਹਦੇ ਚ ਦੋ ਕੜਚੀਆਂ ਦੇਸੀ ਘਿਉ ਪਾ ਲਉ, ਹਲਕਾ ਜਿਹਾ ਨਮਕ ਹਲਕੀ ਜਿਹੀ ਅਜਵਾਇਨ ਤੇ, ਉਹਨਾਂ ਦੇ ਫਿਰ ਥੋੜ੍ਹੀ ਦੇਰ ਮਾਲ ਕੇ ਨਾ, ਉਹਨੂੰ ਆਟਾ ਗੁੰਨ ਕੇ, ਥੋੜੀ ਦੇਰ ਰੈਸਟ ਤੇ ਰੱਖ ਦੋ ਛੋੜ ਦੋ
ਹਾਂਜੀ, ਹਾਂਜੀ।
ਤੇ ਰੱਖ ਦੋ ਤੇ ਫੇਰ ਦਾਲ ਸਬ ਧੋਕੇ ਲਿਆ ਅਰ ਹਲੀ ਦਾਲ ਹੋ ਗਈ, ਇੱਕ ਇੱਕ ਦਾਲ ਬਣਾਣੀ ਆ, ਵਿੱਚ ਕੋਈ ਸੀ ਵੀ ਬਣਾਲੋ। ਅ ਦਾਲ ਦਾਲ ਮੱਖਣ ਬਣਾ ਕੇ ਤੇ ਬਾਟੀਆਂ ਦਾ ਇਕ ਓਵਨ ਆਦਾ ਏ, ਬਾਟੀਆਂ ਦਾ ਓਵਨ ਆਦਾ। ਅਗਰ ਤੁਸੀਂ ਬਾ ਟੀਆਂ ਚ ਬ ਓਵਨ ਚ ਬਣਾ ਸਕਦੇ ਔ ਓਵਨ ਚ ਬਣਾਓ। ਅਗਰ ਤੁਸੀਂ ਕੜਾਹੀ ਚ ਬਣਾਨੀਆਂ ਨੇ ਤੇ, ਉਹਦੇ ਸਾਨੂੰ ਥੱਲੇ ਨਮਕ ਲੱਗਣਾ ਪਏਗਾ ਨਮਕ ਰੱਖ ਕ ਨਾ ਵਹੀ ਕੜਾਈ ਵਿੱਚ ਜਿਸ ਤਰ੍ਹਾਂ ਮੂੰਗਫਲੀ ਵਗੈਰਾ ਭੁੰਨ ਦੇ ਨੇ ਇਸ ਤਰਾ ਨਮਕ ਰੱਖ ਕੇ ਵਿੱਚ ਤੁਹਾਨੂੰ ਉਪਰ ਛਾਨਣੀ ਰੱਖ ਕੇ ਬਾਟੀਆ ਰੱਖਣੀਆਂ ਪੈਣ ਗਿਆਂ ਕਿ ਉਹਦੇ ਸੇਕ ਨਾਲ ਨਾ ਬਾਟੀਆ ਮਤਲਬ ਭੁੰਨਣ ਗਿਆ।
ਅੱਛ-ਅੱਛਾ।
ਸਾਰੇ ਪੇੜੈ ਕਰਕੇ ਗੋਲ-ਗੋਲ, ਆਟੇ ਦੇ ਗੋਲ-ਗੋਲ ਪੇੜੇ ਕਰਕੇ ਕਿ ਫੇਰ ਤੁਸੀਂ ਉਹਨੂੰ ਰੱਖ ਦਿਓ ਨਾ ਛਾਨਣੀ ਚ ਰੱਖ ਫਿਰ ਉਹਨੂੰ ਮਤਲਬ ਕਿ ਬ੍ਰੇਕ ਦਿਓ। ਕੁਫ ਕਾਫ਼ੀ ਦੇਰ ਤੱਕ ਹਲਕੀ ਗੈਸ ਤੇ ਨਾ ਕਰਦੇ ਰਹੋ ਉਹਨਾਂ ਨੂੰ ਸੇਕ ਦੇ ਰਵੋ। ਮਗਰੋਂ ਬੜੇ ਜਾਂਦੇ ਨੇ ਉਹਨਾਂ ਨੂੰ ਉਲਟ ਪਲਟ ਕਰਦੇ ਹੋ ਫੇਰ ਉਹਨਾਂ ਨੂੰ ਮਤਲਬ ਬਣਨ ਤੋਂ ਬਾਅਦ ਜਦੋ ਚੰਗੀ ਤਰ੍ਹਾਂ ਲਾਲ ਹੋ ਜਾਣ ਔਰ ਅੱਛੀ ਤਰ੍ਹਾਂ ਕ੍ਰਿਪਸੀ ਹੋ ਜਾਣ ਨਾ ਫੇਰ ਉਹਨਾਂ ਨੂੰ ਦੇਸੀ ਘਿਓ ਚ ਡਿਪ ਕਰ ਲੋ। ਡਿਪ ਕਰਕੇ ਤੇ ਫਿਰ ਉਹਨਾਂ ਨੂੰ ਦਾਲ ਵਿੱਚ ਤੋੜ ਕੇ ਪਾ ਲੋ ਫਿਰ ਉਹਨੂੰ ਖਾਓ ਨਾਲ ਚਟ ਨੀ ਬਣਾਓ। ਪੁਦੀਨੇ ਦੀ,
ਪੁਦੀਨੇ ਦੀ ਚਟਨੀ ਚ, ਉਹਦੇ ਵਿੱਚ ਹੋਰ ਪਿਆਜ ਵਗੈਰਾ ਵੀ ਪਾਦੇ ਔ।
ਨਹੀਂ-ਨਹੀਂ ਬਿਨਾਂ ਪਿਆਜ ਦੇ ਬਨਾਨੇ ਆਂ।
ਅੱਛਾ,
ਪੁਦੀਨਾ, ਹਰੀ ਮਿਰਚ ਹੋ ਗਈ ਜੀਰਾ ਪਾ ਤਾ ਵਿੱਚ ਕਾਲਾ ਨਮਕ ਪਾਇਆ। ਦੋ ਚਮਚ ਦਹੀਂ ਪਾਇਆ ਔਰ ਅੱਧੀ ਅੰਬੀ ਪਾ ਤੀ, ਤੇ ਚਟਨੀ ਉਹ ਵੀ ਬੜੀ ਟੇਸਟੀ ਬਣਦੀ ਹੈ, ਮਤਲਬ ਚੀਜ਼ ਨਾਲ ਮਤਲਬ ਅਲੱਗ-ਅਲੱਗ ਚੀਜ਼ ਨਾਲ ਅਲੱਗ-ਅਲੱਗ, ਤਰੀਕੇ ਨਾਲ ਚਟਨੀ ਬਣਦੀ ਹੈ ਨਾ ਪੁਦੀਨੇ ਦੀ ਵੀ।
ਹਾਂਜੀ-ਹਾਂਜੀ।
ਇਹ ਚੀਜ਼ ਹੁੰਦੀ ਹੈ ਨਾ ਮਤਲਬ ਕਿ ਉਹ ਮਤਲਬ ਜਿਸ ਤਰ੍ਹਾਂ ਦੀ ਚੀਜ਼ ਹੈ ਉਹਦੇ ਨਾਲ ਕਿਸ ਤਰ੍ਹਾਂ ਖਾਣੀ ਉਹਨੂੰ ਉਸੇ ਅਕੋਰਡਿੰਗ ਉਹਦਾ ਸਵਾਦ ਬਣਾ ਲਓ ਨਾ।
ਅਸੀਂ ਸਿਰਫ਼ ਇੱਕੋ ਤਰੀਕੇ ਨਾਲ ਮੈਨੂੰ ਤਾਂ ਔ ਆਂਦੀ ਹੈ ਜਿਵੇਂ ਨੀਆਂ ਔਰ ਪੁਦੀਨਾ ਕਰ ਕੇ ਤੇ ਉਸ ਚ ਹਰੀ ਮਿਰਚਾਂ ਪਾ ਲਈਆਂ ਤੇ ਨਿ ਬੂ ਤੇ ਥੋੜਾ ਜਿਹਾ ਨਮਕ ਤੇ ਕਦੀ ਕਦਾਰ ਜਿਵੇਂ ਪਿਆਜ ਪਾ ਦਿੰਦੀ ਹਾਂ ਕਦੀ ਨਹੀਂ ਪਾਉਂਦੀ ਕਦੀ ਕਦਾਰ ਟਮਾਟਰ ਵੀ ਪਾ ਕਰਦੀ ਹ ਜਿਵੇਂ ਕੁਛ ਅੱਛਾ ਜਿਵੇਂ ਹੋਰ ਤੁ
ਨਹੀਂ, ਪੁਦੀਨਾ ਚਟਨੀ ਤੇ ਖੱਟੇ ਨਾਲ ਬਣਦੀ ਚਾਹੇ ਤੇ ਉਹਦੇ ਚ ਇਮਲੀ ਦਾ ਗੁੱਦਾ ਜਰਾ ਪਿਉ ਕੇ ਪਾਦੇ ਹੈਨਾ। ਬਸ ਇਮਲੀ ਦਾ ਪਾਾਲਓ ਤੇ ਜਾਂ ਉਹਦੇ, ' ਅੰਬੀ ਪਾਓ।
ਮੈਂ ਤਾਂ ਕਦੀ-ਕਤਾਰ ਜਿਵੇਂ ਨਾ ਹੋਏ ਤਾਂ ਮਸ਼ਹੂਰ ਪਾ ਦਿੰਦੀ ਹਾਂ।
ਪਰ ਫਿਰ ਟੇਸਟ ਤਾਂ ਅਲੱਗ ਹੋ ਜਾਂਦਾ ਨਾ ਪਰ ਪੁਦੀਨੇ ਦਾ ਅ ਪੁਦੀਨਾਂ ਹੀ ਬੜਾ ਸਵਾਦ ਆਉਂਦਾ ਹਾਂ ਉਹ ਤੇ ਹਾਂ- ਹਾਂ ਖਟਾਈ ਪਾਣੀ ਉਹ ਤੇ ਕਿਸੇ ਵਲੇ ਸਿਰਕਾ ਵੀ ਪੈ ਜਾਂਦਾ ਐ ਕੋਈ ਗੱਲ ਨੀ। ਉਹ ਕੋਈ ਗੱਲ ਨੀ ਹੁੰਦੀ। ਕੇ ਹੁੰਦਾ ਕਿ ਬਸ ਇੱਕ ਟੇਸਟ ਆਣਾ ਚਾਹੀਦਾ ਅੱਛਾ ਔਰ ਜ ਜਿਨੇ ਅਲੱਗ -ਅਲੱਗ ਤਰੀਕੇ ਨਾਲ ਬਣਾਓਗੇ ਉਨੀ ਹੀ ਅਛੀ ਬਣੇਗੀ।
ਹਾਂਜੀ -ਹਾਂਜੀ ਚਲੋ ਮੈਂ ਜਿਵੇਂ ਹੁਣ ਤੁਸੀਂ ਦੱਸਿਆ ਨਾ ਮੈਂ ਅੱਜ ਉਵੇਂ ਬਣਾਵਾਂਗੀ, ਫਿਰ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਬਣਿਆ।
ਹਾਂਜੀ ਬਣਾ ਕੇ
ਹਾਜੀ-ਹਾਂਜੀ- ਹਾਂਜੀ, ਮੈਂ ਅੱਜ ਬਣਾਉਣਾ ਮੈਂ ਉਹੀ ਸੋਚ ਤਾਹੀ ਤੁਹਾਡੇ ਤੋਂ ਪੁੱਛਿਆ, ਮੈਂ ਬਣਾ ਕੇ ਦੇਖਾਂਗੀ ਨਾ ਫੇਰ ਮੈਂ
ਹਾਂਜੀ ਹੂੰ- ਹੂੰ ਕੋਈ ਗੱਲ ਨੀ, ਬਣਾ ਕੇ ਦੇਖੋ ਤੁਸੀਂ ਬਹੁਤ ਅੱਛਾ ਲੱਗਣਗੇ।
ਜੀ- ਜੀ -ਜੀ। ਚਲੋ, ਠੀਕ ਹੈ ਜੀ।
ਠੀਕ ਹੈ। ਠੀਕ ਓਕੇ ਬਸ ਸਤਿ ਸ਼੍ਰੀ ਅਕਾਲ।